ਹੈਲੋ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
ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਠੀਕ ਹੋ ਜੀ
ਵਧੀਆ ਜੀ ਤੁਸੀਂ ਦੱਸੋ
ਸ ਵਧੀਆ ਹੋਰ ਕਿੱਥੇ ਸੀਗੇ ਤੁਸੀਂ
ਕੁਛ ਨੀ ਜੀ ਬਸ ਹਾਲ ਤਾਂ ਫਿਲਹਾਲ ਫਰੀ ਸੀਗੇ ਬਸ ਹੁਣ ਥੋੜੇ ਟਾਈਮ ਪਹਿਲੇ ਨਾ ਸੀ ੱਕਣ ਗਏ ਸੀ ਨਾ ਲੁਧਿਆਣੇ ਵਾਲੀ
ਅੱਛਾ ਅੱਛਾ ਅੱਛਾ ਅੱਛਾ
ਪੰਜਾਬ ਹੈਗਾ ਜੇ ਗੁਰਦਾਸਪੁਰ ਵਾਲੀ ਸਾਈਡ ਧਾਰੀਗਲ ਇੱਧਰ ਘੁੰਮ ਕੇ ਆਏ ਆ ਮਤਲਬ ਮੇਰੇ ਪੇ ਹੈ
ਇੱਧ ਗੁਰਦਾਸਪੁਰ
ਅੱਛਾ
ਹੈਲੋ ਤੁਹਾਡੀ ਨਾ ਆਵਾਜ਼ ਨਾ ਥੋੜ੍ਹੀ ਜਿਹੀ ਕੱਟ ਰਹੀ ਹੈ
ਭੱਲੋ
ਹਾਂਜੀ ਹਾਂਜੀ ਕੀ ਕਰਹਿ ਰਹੇ ਤੁਸੀਂ
ਜੰਮੂ ਪਠਾਨਕੋਟ ਵਾਲੀ ਸਾਈਡ
ਹ ਅੱਛਾ ਸਹੁਰੇ ਉੱਥੇ ਤੁਡੇ ਘਰ
ਹਾਂਜੀ ਮੇਰੇ ਉੱਧਰ ਨੇ
ਪੇਕੇ ਥੋੜੀ ਨਾ ਤੁਹਾਡੀ ਆਵਾਜ਼ ਕੱਟ ਰ ਥੋੜਾ ਬਾਹਰ ਕੇ ਗੱਲ ਕਰੋ
ਅਛਾ
ਹੈਲੋ ਹੈਲੋ ਭੈਣ ਜ ਹਾਂਜੀ ਮੈਂ ਮੈਂ ਕਿਹਾ ਇਸ ਟਾਈਮ ਦੇ ਹਾਂਜੀ ਹਾਂਜੀ ਇਸ ਟਾਈਮ ਤੇ ਉਥੇ ਮੌਸਮ ਵਧੀਆ ਹੋਏਗਾ ਪਠਾਨਕੋਟ ਵਾਲੇ ਪਾਸੇ ਕਿ ਨਹੀਂ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
ਤੁਹਾਡੀ ਆਵਾਜ਼ ਬਿਲਕੁਲ ਕਰ ਹਾਂਜੀ ਤੁਹਾਡੀ ਆਵਾਜ਼ ਹੀ ਨਹੀਂ ਆ ਰਹੀ
ਹੈਲੋ
ਹਾਂਜੀ ਹਾਂਜੀ
ਹੁਣਈ ਆ ਮਸ
ਹਾਂਜੀ ਹਾਂਜੀ ਥੋੜ੍ਹੀ ਥੋ੍ਹੀ ਆ ਰਹੀ
ਲੁਧਿਆਣੇ ਵਾਲੀ ਸਾਈਡ ਨਾ ਮਤਲਬ ਬਹੁਤ ਐਸੀਆਂ ਜਗ੍ਹਾਵਾਂ ਹੈਗੀਆਂ ਨੇ ਜਿੱਥੇ ਮਤਲਬ ਹੋਲਸੇਲ ਰੇਟ ਤੇ ਕੱਪੜੇ ਮਿਲਦੇ ਨੇ ਔਰ ਕਾਫੀ ਪ੍ਰ ਬਲ ਹੈਗਾ ਜੇ ਹਬੂਬੋ ਸਾਈਡ ਏ ਮਾਰ ਔਰ ਬਥੇਰੀਆਂ ਜਗਗਾਾਵਾਂ ਐ ਹੈਗੀਆਂ ਨੇ ਕਿਉਂਕਿ ਅਸੀਂ ਜ਼ਿਆਦਾਤਰ ਰਹੇ ਪੰਜਾਬ ਹੀ ਹ ਔਰ ਉੱਧਰ ਦਾ ਪੜਾ ਔਰ ਉੱਧਰ ਦਾ ਘੁੰਮਣਾ ਫਿਰਨਾ ਬੈਣਾ ਖਲਾਉਣਾ ਇੰਨਾ ਵਧੀਆ ਨਾ ਇੰਨਾ ਜ਼ਿਆਦਾ ਔਰ ਸਟੇਸ਼ਨ ਦੇ ਕੋਲ ਹੈਗਾ। ਇੱਕ ਗੁਰਦੁਆਰਾ।
ਦ ਨਿਵਰਨ ਸਾਹਿਬ ਹੈਗਾ ਜੀ। ਹਾਂਜੀ-ਹਾਂਜੀ-ਹਾਂਜੀ
ਬਹੁਤ ਹੀ ਬੇਮ ਉੱਧਰ ਦਾ ਮਤਲਬ ਜੇ ਕੋਈ ਵੀ ਮਾਨਤਾ ਆਪਣਾ ਮੰਗਦਾ ਹੈ। ਨਾ ਤੇ ਸਭ ਦੀ ਪੂਰੀ ਹੁੰਦੀ ਹੈ। ਕੋਈ ਐਸਾ ਨਹੀ ਹੈ। ਜਿਹਦੀ ਮੰਨਤ ਨਾ ਪੂਰੀ ਹੋਈ ਹੋਵੇ।
ਬਿਲਕੁਲ ਸਹੀ ਗੱਲ ਹੈ। ਜੀ ਲੁਧਿਆਣੇ ਚ ਤੁਸੀਂ ਮਾਰਕੀਟਿੰਗ ਅਗਰ ਕਰਨੀ ਹੈ। ਨਾ ਕੱਪੜੇ ਕੱਪੜੇ ਜਗਰ ਲੈਣਾ ਵਾ ਤੇ ਤੁਸੀਂ ਗਾਂਧੀ ਮਾਰਕੀਟ ਅ ਕੱਪੜਾ ਦੇਖੋ ਸਭ ਸਸਤਾ ਤੇ ਨਾਲ ਵਧੀਆ ਤੁਸੀਂ ਅੱਗੇ। ਉੱਥੇ ਜਾ ਕੇ ਆਪਣੇ ਕੱ ਕੱਪੜੇ ਵੇਚ ਵੀ ਸਕਦੇ ਹੋ।
ਹਾਂਜੀ-ਹਾਂਜੀ।
ਤੇ ਤੁਸੀਂ ਆਪਣਾ ਕੰਮ ਕੰਮ ਕਰਨਾ ਤੇ, ਕੰਮ ਵੀ ਉੱਥੇ ਕਰ ਸਕਦੇ ਹੋ। ਕਹਿੰਦੇ ਰੇਟ ਸ ਬਹੁ ਵਧੀਆ ਮੇਨ ਨਾ ਹਾਬੀ ਹੈਗਾ ਲੁਧਿਆਣਾ। ਕੱਪੜਿਆਂ ਦਾ ਮਾਮਲੇ ਅ ਸੀ ਹਾਂਜੀ-ਹਾਂਜੀ।
ਉਹਰ ਉਧਰ ਇੱਕ ਚੌੜਾ ਬਾਜ਼ਾਰ ਹੈਗਾ ਜੇ ਉੱਧਰ ਵੀ ਬਹੁਤ ਵਧੀਆ ਮਿਲਦਾ ਜੇ। ਕੰੰਡਾ ਘਰ ਦੇ
ਫ ਫੇਲਗੰਜ ਹੋ ਗਿਆ ਚੌੜਾ ਬਾਜ਼ਾਰ ਤਾਂ ਮੈਂ ਇੱਥੇ ਸਾਰੇ ਹੋਲਸੇਲ ਰੇਟ। ਦਾਨਾਂ ਨੇ ਬਹੁਤ ਅੱਛੀ-ਅੱਛੀ ਰੇਂਜ ਚ ਤੁਹਾਨੂੰ ਚੀਜ਼ਾਂ ਮਿਲਣਗੀਆਂ ਇਹੇ ਕਿ ਹਰ ਇੱਕ ਚੀਜ਼ ਮਿਲ ਜਾਏਗੀ ਕਹਿੰਦੇ ਜੰਮੇ ਤੋਂ ਲੈ ਕੇ ਮਰੇ ਤੱਕ ਦਾ ਕੱਪੜਾ ਮਿਲ ਜਾਂਦਾ ਜੀ।
ਬਿਲਕੁਲ ਜੀ ਬਿਲਕੁਲ।
ਜੀ-ਜੀ-ਜੀ ਸਭ ਵਧੀਆ। ਤੁਸੀਂ ਆਓ ਲੁਧਿਆਣੇ ਇੱਥੇ ਘੁੰਮਣ ਦੀ ਜਗ੍ਹਾ ਪਤਾ ਕਿ ਸੋਹਣੀ ਸੋਹਣੀ ਜਗਾ ਲੁਧਿਆਣੇ
ਹਾਂਜੀ ਇੱਕ ਹੈਗਾ ਸੀ। ਉੱਧਰ ਨਾ ਮਤਲਬ ਬਫੇ ਜਿ ਬਣਿਆ ਬੜਾ ਸੋਹਣਾ ਬਣਿਆ ਹੋਇਆ ਉਹਦਾ ਨਾਮ ਮਤਲਬ ਹੁੱਡਾ ਜੇ ਇਵੇਂ ਕੁੱਝ ਹੈਗਾ ਜੇ।
ਇੱਥੇ ਦੇ ਬੱਫ਼ੇ ਕਈ ਤਰ੍ਹਾਂ ਦੇ ਖੁੱਲ੍ਹ ਗਏ ਤੁਸੀਂ ਇੱਥੇ ਆਓਗੇ ਨਾ ਲੁਧਿਆਣੇ ਚ ਸਨਵਿਊ ਮਾਰਕੀਟ ਹੈਗੀ। ਬਹੁਤ ਸੋਹਣੀ ਮਾਰਕੀਟ ਹੈਗੀ ਦੇਖਣ ਵਾਲੀ ਮਾਰਕੀਟ ਹੈ। ਇੱਥੇ ਨਾਲ ਇੱਥੇ। ਇੱਥੇ ਇੱਕ ਇੰਨੀ ਸੁਖਮਾ ਝੀਲ ਹੈਗੀ ਹੈ। ਉੱਥੇ ਘੁੰਮਣ ਦੀ ਜਗ੍ਹਾ ਬਹੁਤ ਸੋਹਣੀ ਜਗ੍ਹਾ ਹੈਗੀ ਹੈ। ਕਾਊ ਸਿਟੀ ਕੋਲਲੀ ਹੈਗੀ ਹੈ। ਹਾਂ ਕਾਫੀ ਅੱਛੀ-ਅੱਛੀ ਜਗ੍ਹਾ ਨੇ ਉਹਨਾਂ ਇਥ ਫਲਾਈ ਸਭ ਗੁਰ ਸਾਹਿਬ ਰਾੜਾ ਸਬ ਗੁਰਦੁਆਰਾ ਸਾਹਿਬ ਆ। ਆਲਮਗੀਰ ਸਾਹਿਬ ਹੈਗਾ ਜੀ।
ਹਾਂਜੀ-ਹਾਂਜੀ ਉੱਧਰ ਤੇ ਅਸੀਂ ਗਏ ਹਾਂ। ਹੋਏ ਆ ਆਲਮਗਰ ਵੀ ਗਏ ਹੋਏ ਆ, ਦੁਖ ਨਿਵਾਰਨ ਵੀ ਗਏ ਹੋਏ ਆ। ਅ ਉਹਦੇਰੇ ਅ ਨਹੀਂ ਉੱਧਰ ਨਹੀਂ ਗਏ ਜੇ। ਨਾ।
ਹਾਂ, ਤੁਸੀਂ ਆਓ ਕਦੇ ਇੱਧਰਲੇ ਪਾਸੇ। ਵੀ ਦੇਖੋ ਤੁਸੀਂ ਪਤਾ ਲੱਗੇਿਆ। ਤੁਹਾਨੂੰ ਕੋਲ ਜਾਂਦੇ ਕਿੰਨਨੀ ਕਿੰਨਨੀ ਅੱਛੀ-ਅੱਛੀ ਜਗ੍ਹਾ ਹੈਗੀਆਂ ਨੇ।
ਇੱਕ ਕਹਿੰਦੇ ਨੇ ਕਿ ਬਾਬਾ ਅਟਾਲ ਸਿੰਘ ਜੀ ਦਾ ਗੁਰਦੁਆਰਾ ਹੈਗਾ ਜੀ ਇਹ ਕਿੱਧਰ ਏ?
ਇੱਥੇ ਤਾਂ ਲੁਧਿਆਣੇ 'ਚ ਨਹੀਂ ਹੈਗਾ। ਉਹ ਤੁਹਾਡਾ ਉੱਥੇ ਹੀ ਹੈਗਾ ਜੀ ਅੰਮ੍ਰਿਤਸਰ ' ਸ਼ਿਕਾਇ ਇਥੇ ਨਹੀਂ ਹੈਗਾ।
ਅੱਛਾ ਜੀ ਉਹ ਉੱਧਰ ਵੀ ਕਹਿੰਦੇ ਬਹੁਤ ਮਤਲਬ ਫੇਮਸ ਹੈਗਾ ਉੱਧਰ ਦੇ ਵੀ ਮਾਨ ਤਾਂ ਬਹੁਤ ਹੈਗੀ ਏ।
ਇੱਥੇ ਬਾਬਾ ਦੀਪ ਸਿੰਘ ਦਾ ਗੁਰਦੁਆਰਾ ਹੈਗਾ। ਵਾ ਬਹੁਤ ਮਾਨਤ ਹੈਗੀ ਬਾਬਾ ਦੀਪ ਸਿੰਘ ਗੁਰਦੁਆਰੇ ਦੀ।
ਹਾਂਜੀ-ਹਾਂਜੀ।
ਹਾਂਜੀ ਉਹਨਾਂ ਦੀ ਮਾਨਤਾ ਬਹੁਤ ਹੈਗੀ ਆ ਜੀ।
ਅੱਛਾ ਜੀ ਅਸੀਂ ਵੀ ਹੁਣ ਆਉਣਾ। ਦੁਖੀਦਨ ਜਦੀ ਵੀ ਚੱਕਰ ਲੱਗਾ ਸੀ ਨਾਨਕਸਰ ਪਹੁੁੰਤ ਜਾਂਦੇ ਸੀਗੇ। ਹੁਣ ਛੱਡ ਦਿੱਤਾ ਕਿਉਂਕਿ ਉਹ ਤੇ ਹੁਣ ਫਰਸ਼ੀ ਆਏਗੀ ਨਾ ਬਾਬਾ ਜੀ ਦੀ ਫੇਰ ਆਉਣਾ। ਅਜੇ ਉਹ ਫੇਰ ਅਸੀਂ ਦੁੱਖ ਨਿਵਾਰਨ ਨੂੰ ਹੁੰਦੇ ਆਉਂਦੇ ਹਾਂ ਦੁੱਖ ਨਿਵਾਰਨ।
ਤੇ ਜਾ ਕਰ ਨਾ ਹਰ ਪੁੁੰਨਿਆ ਤੇ ਜਾਇ ਕਰ ਅਸੀਂ ਵੀ ਹਰ ਪੁੁੰਨਿਆ ਤੇ ਜਾਂਦੇੁੰਦੇਾਂ ਨਾਨਕਸਰ। ਹਰ ਇੱਕ ਪੁੁੰਨਿਆ ਅਸੀਂ ਜਾਂਦੇ-ਜਾਂਦੇ ਹਾਂ।
ਸਾਡੇ ਇੱਥੇ ਬਹੁਤ ਜਣੇ ਜਾਂਦੇ ਨੇ ਪੂਰਨਿਮਾ ਸ਼ਾਇਦ ਅਹ ਪੂਰਨਿਮਾ ਤੇ ਪਰ ਇਹ ਹੈ ਕਿ ਮੇਰੇ ਬੱਚੇ ਬੱਚੇ ਬਹੁਤ ਛੋਟੇ ਨੇ ਸਾਡੇ ਕੋਲੋਂ ਨਿਕਲਿਆ ਨੀ ਜਾਂਦਾ ਮੈਂ ਇਹਨਾਂ ਨੂੰ ਬੋਲਿਆ ਕਿ ਤੁਸੀਂ ਚਲੇ ਜਾਓ ਫੇਰ ਕੰਮ ਦਾ ਥੋੜਾ ਜ਼ਿਆਦਾ ਹਨਾ ਲੋਕਲ ਹੋਵੇ ਫੇਰ ਤੇ ਬੰਦਾ ਕਹਿ ਵੀ ਦੇਵੇ ਹੈ ਵੀ ਦੂਰ
ਬਿਲਕੁਲ ਬਿਲਕੁਲ।
ਹਾਂਜੀ। ਫਿਰ ਤੇ ਕਹਿ ਸੀ ਉਵੇ ਤਾਂ ਸਾਡੇ ਇੱਧਰ ਨਾ ਬਿਲਕੁਲ ਬੈਕ ਸਾਈਡ ਤੇ ਸਾਡੇ ਗੁਰਦੁਆਰਾ ਹੈਗਾ ਬਾਬਾ ਜੀ ਦਾ ਉਹ ਵੀ ਦਈ ਆ ਨੰਦ ਸਿੰਘ ਜੀ ਦਾ ਰ ਐਵੇਂ ਹੀ ਕਰਦੇ ਨੇ ਔਰ ਉੱਧਰ ਕੱਟ ਲਈ ਇੱਧਰ ਕੱਟ ਲਈ ਗੱਲ ਤੇ
ਬਿਲਕੁਲ ਗੱਲ ਸਹੀ ਗੱਲ ਹੈ ਜੀ ਬਿਲਕੁਲ ਸਹੀ ਗੱਲ ਹੈ ਜ ਪਰਮਾਤਮਾ ਤਾਂ ਦੇਖੋ ਜੀ ਦਿਲ ਚ ਹੀ ਹੋਣਾ ਚਾਹੀਦਾ ੀਕ ਨਹੀ
ਹਾਂਜੀ ਬਿਲਕੁਲ ਜੀ ਬਿਲਕੁਲ।
ਤੁਸੀਂ ਕੋਈ ਨੀ ਮਨ ਵਿਚਾਰ ਬਣਾਓ ਕੱਪੜੇ ਦਾ ਕੰਮ ਕਰਨਾ ਨਾ ਜ ਕੋਈ ਸੂਟਾਂ ਦਾ ਕੰਮ ਕਰਨਾ ਸੂਟਾਂ ਦਾ ਕੰਮ ਤੇ ਤੁਹਾਨੂੰ ਇਸ ਤੋਂ ਵੀ ਅਰ ਸਸਤਾ ਸੂਟ ਲੈਣ ਦੇ ਵਿੰਟਰ ਦੇ ਵਿੱਚ ਤੁਸੀਂ ਅੰਮ੍ਰਿਤਸਰ ਹੈਗਾ। ਜੈਮਲ ਸਿੰਘ ਕਟਰਾ ਮਾਰਕੀਟ ਹੈਗੀ ਅੰਬਰਸਰ ਜੇ
ਅੱਛਾ ਜੀ।
ਸੂਟਾਂ ਦਾ ਕੰਮ ਕਰਨਾ ਹਾਂ ਉੱਥੇ ਸਸਤੇ ਸਸਤੇ ਸੂਟ ਅਤੇ ਵਧੀਆ ਕੁਆਲਿਟੀ ਦੇ ਚੀਜ਼ਾਂ ਅੱਛੀਆਂ ਅੱਛੀਆਂ ਤੁਹਾਨੂੰ ਮਿਲ ਜਾਣਗੀਆਂ ਉੱਥੇ ਵੀ। ਪਾਰਟੀ ਵੀ ਅਰ ਸੂਟ ਵੀ ਮਿਲ ਜਾਏਗਾ ਡਿਜ਼ਾਇਨ ਦਾ ਸੂਟ ਮਿਲ ਜਾਏਗਾ
ਇੱਕ ਕਹਿੰਦੇ ਨੇ ਨਾ ਕਿ ਗੁੜ ਮੰੰਡੀ ਵਾਲੀ ਸਾਈਡ ਵੀ ਮਤਲਬ ਕੱਪੜਿਆਂ ਦਾ ਹੀ ਕੰਮ ਆ ਕੁੱਛ
ਨਹੀਂ ਗੁੜ ਮੰਡੀ ਚ ਏਦਾਂ ਨਾ ਕਿ ਕੁੜੀਆਂ ਨੂੰ ਨਾ ਇੱਕ ਲਿਪਿਸਟਿਕ ਬਿੰਦੀ ਦਾ ਬਹੁਤ ਹੁੰਦਾ ਜੀ ਨਹੀਂ ਉਹ ਉਹ ਚੀਜ਼ ਆ ਉੱਥੋਂ ਕਰੀਮਾਂ ਵਗੈਰਾ ਮਿਲਦੀਆਂ ਨੇ ਲਿਪਸਟਿਕ ਬਿੰਦੀ ਕਰੀਮ ਵਗੈਰਾ ਲਟਰਮ ਪਟਰਮ ਜਿਹੜੀ ਕੁੜੀਆਂ ਲਾਉਂਦੀਆਂ ਸਾਰਾ ਕੁਛ ਉੱਥੇ ਮਿਲ ਜਾਂਦਾ ਏ।
ਇੱਕ ਟੋਇਜ਼ ਦੀ ਦੁਕਾਨ ਹੈਗੀ ਬੜੀ ਫੇਮਸ ਹੈਗੀ ਜੇ
ਹਾਂਜੀ ਹਾਂਜੀ ਇੱਥੇ ਸਰਤਾਜ ਟੁਆਏ ਹੈਗਾ ਵਾ ਹਮ
ਹਾਂਜੀ ਉ ਉਹਧਰ
ਗੁੱਲ ਦੇ ਟੋਏ ਏ ਜੈਕਨ ਜੀਲ ਵਾਲੇ ਹੈਗੇ ਨੇ ਕਾਫੀ ਇਹਨਾਂ ਦੇ ਨਾਮ ਹੈਗੇ ਜੀ ਇੱਥੇ ਹਾਂ ਤੁਸੀਂ ਆਓ ਲੁਧਿਆਣੇ ਤੁਹਾਨੂੰ ਕਿਸੇ ਨੂੰ ਘਮਾਉਂਦਾ ਲੁਧਿਆਣਾ ਬਹੁਤ ਵੱਡਾ ਲੁਧਿਆਣਾ ਵਾਂ ਲੁ ਧਿਆਣੇ ਚ ਘੁੰਮਣ ਦੀ ਜਗ੍ਹਾ ਕਾਫੀ ਜਗ੍ਹਾ ਹੈਗੀਆ ਨੇ ਤੁਹਾਨੂੰ ਇਹ ਕਹਿਥ ਲੁਧਿਆਣੇ ਚ ਰਾਜਗੜ੍ਹ ਦੇ ਕੋਲ ਨਾ ਸ਼ੀਸ਼ ਮਹਿਲ ਗੁਰਦੁਆਰਾ ਗਏ ਓ ਕਦੀ
ਸ਼ੀਸ਼ ਮਹਿਲ ਸੁਣਿਆ ਹੋਇਆ ਗਏ ਨੀ ਕੀ ਪਤਾ ਗਏ ਵੀ ਹੋਏ ਯਾਦ ਨਹੀਂ ਛੋਟੇ ਹੁੰਦੇ
ਉਹ ਸਾਰਾ ਕੱਲ ਸ਼ੀਸ਼ਿਆਂ ਦੇ ਗੁਰਦੁਆਰਾ ਬਣਿਆ ਥੱਲੇ ਫਰਸ਼ ਵੀ ਸ਼ੀਸ਼ਿਆਂ ਦਾ ਕੰਧਾ ਵੀ ਸ਼ੀਸ਼ੇ ਜੀ ਉੱਪਰ ਲੈਂਟਰ ਵੀ ਸ਼ੀਸ਼ ਸਾਰਾ ਹੀ ਸ਼ੀਸ਼ਾ ਸ਼ੀਸ਼ਾ ਲੱਗਾ ਜੀ
ਏ ਲੁਧਿਆਣੇ ਹੀ ਹੈ
ਲੁਧਿਆਣੇ ਚ ਹੈਗਾ ਜੀ ਰਾਜ਼ਗੜ੍ਹੀ ਹੈਗਾ ਵਾ ਹ ਸ਼ੀਸ਼ੇ ਦਾ ਗੁਰਦੁਆਰਾ ਬਸ ਜਿੱਥੇ ਤੁਸੀਂ ਦੇਖੋਗੇ ਉੱਥੇ ਸ਼ੀਸ਼ਾ ਜੀ। ਹਾਂਜੀ ਹਾਂਜੀ ਇੱਥੇ ਤਾਂ ਕਾਫੀ ਅੱਛੀ ਅੱਛੀ ਜਗ੍ਹਾ ਜੀ ਘੁੰਮਣ ਵਾਲੀ ਇੱਥੇ ਮਾਰਕੀਟ ਖਾਣ ਪੀਣ ਦੀ ਦੇਖ ਲਓ ਇੱਥੇ ਨਾ ਨੀ ਕੱਪੜੇ ਦੀ ਮਾਰਕੀਟ ਅਲਗ ਹੈਗੀ ਹੈ ਕੋ ਸਟਮੈਟਿਕ ਦੀ ਮਾਰਕੀਟ ਅਲੱਗ ਹੈ ਜੇ ਤੁਸੀਂ ਅਗਰ ਕਹੋ ਨਾ ਆਪਣਾ ਟਾਇਰ ਮਾਰਕਿਟ ਅਲਗ ਕੋਈ ਵੀ ਅਗਰ ਚੀਜ਼ ਅਗਰ ਦੇਖੇ ਜੈਂਟਸ ਦੀ ਕੱਪੜੇ ਦੀ ਮਾਰਕੀਟ ਅਲੱਗ ਹੈਗੀ ਹੈ ਜੀ। ਕੰਬਲਾਂ ਦੀ ਮਾਰਕੀਟ ਅਲੱਗ ਹੈਗੀ ਹੈ ਪੜਦਿਆਂ ਦੀ ਮਾਰਕੀਟ ਅਲੱਗ ਹੈਗੀ ਹੈ ਹਰ ਇੱਕ ਚੀਜ਼ ਦੀ ਮਾਰਕੀਟ ਅਲੱਗ ਹੈਗੀ ਹੈ ਕੋ ਤੁਸੀਂ ਜੈਲਰੀ ਲੈਣਾ ਉਹਦੀ ਮਾਰਕੀਟ ਅਲਗ ਹੈਗੀ ਹੈ।
ਨਹੀਂ ਥੋੜਾ ਬਹੁਤਾ ਤੇ ਪਤਾ ਹੀ ਹੈ
ਕਿੱਦਾਂ ਗਿਆ ਤੁਸੀਂ
ਮਤਲਬ ਥੋੜਾ ਬਹੁਤਾ ਤੇ ਤਾਂ ਪਤਾ ਹੀ ਹੈ ਅਸੀ ਇੰਨਾ ਥੋੜ੍ਹਾ ਬਹੁਤਾ ਧਿਆਨ ਦਿੰਦੇ ਸੀਗੇ ਬੱਟ ਏਨਾ ਨਹੀਂ ਸੀ ਪਤਾ ਪਤਾ ਹੈਗਾ ਗੁਰਦੁਆਰੇ ਅਸੀਂ ਦੋ ਤਿੰਨ ਜਾਂਦੇ ਸੀਗੇ ਮਤਲਬ ਇੰਨਾ ਨੀ ਜੋ ਲਾਗੇ ਹੁੰਦਾ ਸੀ ਨਾ ਅਸੀਂ ਉੱਧਰ ਜਾਂਦੇ ਸੀਗੇ ਇੰਨੀ ਦੂਰ ਨ ਹੁਣ ਤੁਸੀਂ ਕੈਣ ਹੁਣ ਅਸੀਂ ਜ਼ਰੂਰ ਹੋ ਕੇ ਆਵਾਂਗੇ ਓ।
ਬਿਲਕੁੱਲ ਜੀ ਬਿਲਕੁੱਲ ਜਾ
ਕਿਉਂਕਿ ਅਸੀਂ ਤੇ ਖੁੱਦ ਮਗਰ ਬੇ ਹੋਏ ਹਾਂ ਕੇ ਅਸੀਂ ਜਾਣਾ ਐ ਕਿਤੇ ਘੁੰਮਣਾ। ਜਗਾ ਵੇ ਗੁਰਦੁਆਰਾ ਹੋਵੇ ਦਰਬਾਰ ਸੈਬ ਹੋ ਕੇ ਆਏ ਆ ਬਟ ਰਸ਼ ਇੰਨਾ ਜਾਦਾ ਐ ਨਾ ਬੋਹਤ ਜਾਦਾ। ਬੱਚੇ ਲੈ ਕੇ ਜਾਣਾ ਤੇ ਬੋਤ ਈ ਮੁਸ਼ਕਿਲ ਜੇ ਕੋਈ ਵੀ ਨਾ ਜਾਵੇ ਕਿਉਂਕਿ ਉੱਥੇ ਰਸ਼ ਅਗਰ ਹੋਵੇਗਾ ਨਾ ਬੋ ਜਾਦਾ ਇੱਕ ਤੁਹਾਨੂੰ ਪਤਾ ਟਰੇਨਾਂ ਵਿੱਚ ਖੁਵਾਰੀਆਂ ਮਤਲਬ ਬੋ ਰਸ਼ ਹੋਗੇ ਦਾ ਟਰੇਨਾਂ ਚ।
ਰਸ਼ ਨੀ ਹੁੰਦਾ ਸੰਗਤ ਜਾਦਾਤਰ ਤੇ।
ਹਾਂਜੀ ਹੁਣ ਟਰੇਨ ਕੋਈ ਮਤਲਬ ਤੁਸੀਂ ਮੰਨੋਗੇ ਨੀਰਾ ਈ ਬਈਆ ਬਈਆ ਹੋਗੇ ਨਾ ਜਿੱ ਜਿੱਥੇ ਮਰਜ਼ੀ ਵੇਖ ਲੋ ਚਾਹੇ ਬੁਕਿੰਗ ਏ ਚਾਹੇ ਜਰਨਲ ਏ। ਪਛਾਏ ਹੈਗੈ ਏਸੀ ਆਲਾ ਓਹ ਤੇ ਕਰ ਜਾਂਦੇ ਨੇ ਹੁਣ
ਅੱਛਾ-ਅੱਛਾ ਜੀ ਅੱਛਾ।
ਦਾ ਸੀ ਸਲੀਪਰ ਡੱਬੇ ਵਿੱਚ ਐਵੇਂ ਆਪਣੀ ਰੱਸੀਆਂ ਆਈਆਂ। ਰੱਸੀਆਂ ਜਿਹੀਆਂ ਬਣਾ ਕੇ ਓਦੇ ਵਿੱਚ ਲੈ।
ਠੀਕ ਐ ਜੀ।
ਹਾਂਜੀ।
ਹਾਂਜੀ-ਹਾਂਜੀ।
ਤੁਸੀਂ ਸੁਣਾਓ?